ਦੀ ਸਤਿ ਸ੍ਰੀ ਅਕਾਲ ਜੀ।
ਜੀ ਹੋਰ ਕੀ ਹਾਲ ਨੇ।
ਬਸ ਵਧੀਆ- ਵਧੀਆ ਅੱਜ ਬੜੇ ਦਿਨਾਂ ਬਾਅਦ ਯਾਦ ਕੀਤਾ ਜੇ ਕੀ ਗੱਲ
ਬਸ ਮੈਂ ਕਿਹਾ ਵਿਹਲੇ ਆ ਥੋੜਾ ਯਾਦ ਈ ਕਰ ਲਈਏ ਸਭ ਨੂੰ ਦੀਰੇ -ਦੀਰੇ
ਅੱਛਾ- ਅੱਛਾ, ਹੋਰ
ਬਸ ਵਧੀਆ- ਵਧੀਆ ਹੋਰ ਕੀ ਕਰਦੇ ਸੀ ਤੁਸੀਂ।
ਬੱਸ ਬੈਠੇ ਦੇ ਸੀ।
ਅੱਛਾ।
ਹਾਂ ਬਸ ਹੋਰ ਕੀ, ਬੱਚਿਆਂ ਨਾਲ ਲੱਗੇ ਹੋਏ ਆ ਕਿ
ਲਾਈਫ ਆਈਓ ਐ, ਬਸ ਵਿਆਹ ਤੋਂ ਬਾਅਦ ਫੇਰ ਬੱਚੇ- ਬੱਚੇ ਬੱਚੇ ਤੋਂ ਬਾਅਦ ਫੇਰ ਉਹਨਾ ਧਿਆਨ ਰੱਖਣਾ ਐ।
ਔਰ ਹੋਰ ਸੁਣਾਓ ਤੁਸੀਂ ਕੀ ਕਰਦੇ ਓ।
ਬੱਸ ਮੈਂ ਬੈਠੀ ਸੀ, ਮੈਂ ਕਿਹਾ ਚਲੋ ਵੇਹਲੇ ਆ ਅੱਜ ਥੋੜਾ ਯਾਦ ਕਰੀਏ। ਬੱਸ ਫਿਰ ਮੈਂ ਸੋਚ ਰਹੀ ਸੀ ਮੈਂ ਕਿਹਾ ਮੈਂ ਪੁੱਛਾਂ ਇਹਨਾਂ ਕੋਲ ਬਈ ਸੂਟ ਕਿੱਥੋਂ ਲੈਂਦੇ ਹੋ, ਸੂਟ ਲੈਣਾ ਸੀ ਮੈਂ ਕਿ ਜਾਵਾਂਗੀ ਤੁਹਾਡੇ ਨਾਲ, ਪਲੈਨ ਕਰਾਂਗੀ ਮੈਂ ਕਿਹਾ ਇੱਕ ਵਾਰੀ ਮਾਰਕੀਟ ਹੋ ਕੇ ਆਈਏ।
ਅੱਛਾ-ਅੱਛਾ।
ਹਾਂ।
ਮੈਂ ਤੇ ਸੂਟ ਦੇਖੋ, ਜਿੱਥੋਂ ਮੈਨੂੰ ਪਸੰਦ ਪਸੰਦ ਆਜੇ ਮੈਂ ਤੇ ਉੱਥੋਂ ਲੈ ਲੈਣੀ ਹਾਂ, ਓਨਲਾਈਨ ਸਮਝ ਆਜੇ ਓਨਲਾਈਨ ਲੈ ਲਈਦਾ। ਜੇ ਊਂਝ ਸਮਝ ਆਜੇ ਉਂਝ ਲੈ ਲਈ ਦਾ ਵੇ।
ਮਤਲਬ ਫਿਕਸ ਨੀ ਐ ਤੁਹਾਡਾ ਹਨਾ।
ਹੂੰ-ਹੂੰ।
ਠੀਕ ਹੈ, ਆ ਵੀ ਠੀਕ ਹੈ ਵੈਸੇ ਤੇ
ਜਿੱਥੋਂ ਸੌ ਰੁਪਏ ਦੀ ਚੀਜ਼ ਵੀ ਸਮਝ ਆ ਜਾਵੇ ਤੇ ਉਹ ਲੈ ਲਈ ਦਾ ਵੇ ਹਜ਼ਾਰ ਸਮਝ ਆ ਜਾ ਜੇ ਉਹ ਲੈ ਲੈਣਾ, ਬਈ ਉਹ ਨੀ ਹੈਗਾ ਬਈ ਅਸੀਂ ਇੱਕੋ ਦੁਕਾਨ ਤੇ ਚੜਨਾ ਇੱਕ ਕੋ ਰੇਟ ਦੇ ਲੈਣੇ ਨੇ ਬੱਸ, ਓ ਹਾਂ। ਅਸੀਂ ਨੋਰਮਲ ਚੀਜ਼ ਜਿ ਜਿਥੋ ਸਮਝ ਆ। ਹੁਣ ਪਿੱਛੇ ਮੇਰੀ ਫਰੈਂਡ ਗਈ ਸੀ ਜੈਪੁਰ
ਅੱਛਿਆ।
ਤੇ ਮੈਂ ਓਹਨੂੰ ਕੁੱਝ ਜੈਪੁਰੋ ਸੂਟ ਮੰਗਾਇਆ ਮਗਰ ਜਿਵੇਂ ਦਾ ਮਰਜ਼ੀ ਲਾਇਆ।
ਅੱਛਾ-ਅੱਛਾ।
ਹਾਂ ਦਿੱਲੀ ਫਰੈਂਡ ਹੈਗੇ ਮੇਰੇ ਕੁਛ ਹੈਗੇ ਜਾਣਨ ਆਲੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜਿਵੇਂ ਸਮਲ ਇਹ ਨੀ ਹੈ ਕਿ ਮੈਂ ਫਿਕਸ ਲੈ ਲਾ ਕੋਈ ਸੂਟ ਜਿੱਥੋਂ ਲੈਣਾ, ਜਿਥੋਂ ਸਮਝ ਆ ਜੇ।
ਹਾਂ, ਹੁਣ ਅਸੀਂ ਗੋਲਡਨ ਟੈਂਪਲ ਗੲੇ ਸੀ। ਮੈਨੂੰ ਉਥੋਂ ਸਮਝ ਆ ਗਿਆ, ਪੰਜ ਸੌ ਦਾ ਵੀ ਸੀ ਸੂਟ, ਹਜ਼ਾਰ ਦਾ ਵੀ ਸੀ। ਸਮਝ ਆ ਗਿਆ ਆਪਣਾ ਲੈ ਲਿਆ ਹਾਂ।
ਨਹੀਂ ਪਤਾ ਕੀ ਹੈ, ਹੁਣ ਕਈ ਲੋਕ ਸੋਚਦੇ ਨਹੀਂ ਅਸੀਂ ਤਾਂ ਮਹਿੰਗੇ ਹੀ ਲੈਣੇ ਹੈ, ਨਹੀਂ ਅਸੀਂ ਤੇ ਇੰਜ ਦੇ, ਪਰ ਇਹ ਹੁੰਦਾ ਹੈ ਕੰਮ ਤੇ ਦੇਖੋ ਸਭ ਦਾ ਚੱਲਣਾ ਚਾਹੀਦਾ ਹੈ। ਹੁਣ ਉਹ ਚਾਹੇ ਹੁਣ ਛੋਟੀ ਦੁਕਾਨ ਤੋਂ ਵੀ ਖ਼ਰੀਦੀਏ ਚਾਹੇ ਵੱਡੀ ਤੋਂ ਵੀ ਖਰੀਦੀਏ।
ਹੂੰ।
ਤੁਸੀਂ ਛੋਟੀ ਦੁਕਾਨ ਤੇ ਖਰੀਦਣ ਨਾਲੋ ਉਹ ਛੋਟੇ ਨੀ ਹੋਵੋਗੇ ਵੱਡੀ ਨਾਲ, ਖਰੀਦਣ ਨਾਲ ਉਹ ਵੱਡੇ ਨੀ
ਵੱਡੇ ਨਹੀਂ ਹੋ ਜਾਂਗੇ, ਉਹੀ ਤੇ ਗੱਲ ਹੈ ਨਾ ਹੁਣ ਅੱਜ-ਕੱਲ ਲੋਕਾਂ ਦੀ ਸੋਚ ਇਹ ਕਿ ਅਸੀਂ ਵੱਡੀ ਦੁਕਾਨ ਤੋਂ ਲਵਾਂਗੇ ਨਾ, ਤੇ ਤਾਂ ਸਾਨੂੰ ਲੋਕੀ ਕਹਿਣਗੇ ਹਾਂ ਬਈ ਐਹ
ਸਹੀ ਕਹਿ ਰਹੇ ਹਾਂ ਇਹ ਤੇ ਬਹੁਤ
ਪਰ ਮੈਨੂੰ ਇਹ ਚੀਜ਼ ਮੈਨੂੰ ਖ਼ਰਾਬ ਲੱਗਦੀ ਐ।
ਮੈਂ ਵੀ ਬੜਾ ਦੇਖਿਆ ਮੈਂ, ਮੈਂ ਇਹ ਵੀ ਚੀਜ਼ ਦੇਖੀ ਮੈਂ ਕਿਹਾ ਸਾਡੇ ਨੋਨ ਚ ਹੈਗੇ ਨੇ ਰਿਲੇਟਿਵ ਨੇ ਮੇਰੇ ਨਾਨਕੇ ਸਾਈਡ ਦੇ ਏਦਾਂ ਹੀ ਕਰਦੇ ਨੇ ਉਹ।
ਅੱਛਾ।
ਮਤਲਬ ਕਿ ਇਹਨਾਂ ਨੇ ਅੱਜ ਕੋਈ ਚੀਜ਼ ਲੈ ਲਈਏ ਕੋਈ ਬ੍ਰਾਂਡਡ ਚੀਜ਼ ਪਾ ਲਈਏ। ਭਾਈ ਮੇਰੀ ਮੇਰਾ ਇਹ ਵੇਖੋ ਮੇਰੀ ਇੰਨੀ ਮਹਿੰਗੀ ਐ, ਮੈਨੂੰ ਇੰਨੇ ਲੈ ਐਵੇ ਇੰਨੇ ਦੀ ਆਈ ਹੈ ਮੈਂ ਸੋਚ ਹੁਣ ਉਹੀ-ਉਹੀ ਬ੍ਰਾਂਡ ਦਾ ਅਗਰ ਅਸੀਂ ਵੀ ਪਾਇਆ ਹੋਇਆ ਨਾ ਬਟ ਸਾਡੇ ਮੂੰਹ ਚੋਂ ਇੱਦਾਂ ਨੀ ਨ
ਨਹੀਂ ਨਿਕਲਦਾ, ਅਸੀ ਕਹਿੰਦੇ ਠੀਕ ਏ ਕੱਲ ਨੂੰ ਅਸੀਂ ਇਹਦੇ ਜੋਗੇ ਵੀ ਨਹੀਂ ਸੀ।
ਹਾਂ ਵਾਹਿਗੁਰੂ ਦੀ ਮੇਹਰ ਨਾਲ ਹਰ ਦਿਨ ਇੱਕੋ ਜਿਹੇ ਨਹੀਂ ਹੁੰਦੇ ਆ।
ਨਹੀਂ ਹੁੰਦੇ, ਉਹ ਤੇ ਹੈ ਹੀ ਹੈ। ਚਲੋ ਵਾਹਿਗੁਰੂ ਜਿਵੇਂ ਸਭ ਨੂੰ ਰੱਖੇ ਖੁਸ਼ ਹੀ ਰੱਖੇ ਬਸ ਹੈ ਨੀ ਵਾਹਿ ਹੋਰ?
ਦੇ ਕਾਰੋਬਾਰ ਸਹੀ ਚੱਲਣ
ਹੂੰ, ਅੱਜ -ਕੱਲ੍ਹ ਕੰਮਾਂ ਦਾ ਵੀ ਤਾਂ ਬੜਾ ਖ਼ਰਾਬ ਹੋਏਦਾ ਨਾ ਸਿਸਟਮ, ਹੂੰ।
ਦੁਨੀਆਂ ਖਰੀਦ ਤੁਸੀਂ ਇਸ ਟਾਈਮ ਐ ਦੇਖੋ ਨਾ, ਮਹਿੰਗਾਈ ਵਧ ਗਈ ਏ ਤੇ ਫਿਰ ਦੁਨੀਆਂ ਖਰੀਦੇਗੀ ਕਿਉਂ? ਕੰਮ ਨੂੰ ਤੇ ਦੇਖੋ ਥੋੜਾ ਜਾ ਤੇ ਹੋਏਗਾ ਹੀ ਕੰਮ ਖ਼ਰਾਬ ਤੇ ਸਭ
ਓ ਤੇ ਹੈ।
ਇੰਨੀ ਮਹਿੰਗਾਈ ਕਰੀ ਜਾਣਗੇ, ਫਿਰ ਦੁਨੀਆਂ ਖਰੀਦਦਾਰੀ ਕਿੱਥੋਂ ਕਰਨਗੀਆਂ।
ਹੂੰ, ਬਿਲਕੁਲ ਬੰਦਾ ਕੀ ਖਾਏਗਾ, ਕੀ ਪਾਏਗਾ, ਹਰ ਚੀਜ਼ ਬੰਦੇ ਨੂੰ ਚਾਹੀਦੀ ਐ। ਕਾ ਕਾ ਕਾ ਕਾ ਹੋਰ? ਹਾਂ ਬਸ ਐ ਹੁਣ ਸੋ ਕੇ ਉੱਠਿਆ ਨਾ, ਹੁਣ ਕਹਿੰਦਾ ਬਸ ਹੁਣ ਮਾਂ ਚਾਹੀਦੀ ਏ, ਹਾਂ। ਹੂੰ, ਬੜੇ ਤੇਜ਼ ਹੋ ਜਾਂਦੇ ਨੇ ਬੱਚੇ, ਬੜੇ ਤੇਜ਼
ਅਰੇ ਜਿਵੇਂ-ਜਿਵੇਂ ਵੱਡੇ ਹੁੰਦੇ ਆ ਨਾ ਫਿਰ, ਅੱਗੇ ਜਾ ਕੇ ਸਿਆਣੇ ਵੀ ਹੋ ਜਾਂਦੇ ਆ, ਅਗਰ ਹੁਣੇ ਤੇਜ਼ ਹੁੰਦੇ ਆ ਤੇ।
ਏਨਾਂ ਦੀ ਸ਼ੈਤਾਨੀਆਂ ਵੱਧ ਜਾਂਦੀਆਂ ਬੱਚਿਆਂ ਦੀ ਹਨਾ।
ਬਸ ਅੱਗੇ ਜਾ ਕੇ, ਅੱਗੇ ਜਾਕੇ ਫੇਰ ਸਕੂਲ ਚ ਬਿਜੀ ਹੋ ਜਾਣਗੇ, ਫੇਰ ਥੋੜਾ ਬਹੁਤ ਤੰਗ ਕਰਿਆ ਕਰਨਗੇ।
ਉਹ ਤੇ ਫਿਰ ਐ ਈ ਏ, ਬੱਚੇ ਬੀਜੀ ਹੋ ਜਾਂਦੇ ਨੇ। ਹੋਰ।
ਬੋਲਣਾ ਸਿੱਖ ਰਿਹਾ ਹਲੇੇ ਤੇ ਆ।
ਹੂੰ, ਬੜਾ ਸ਼ੈਤਾਨ ਹੋ ਜਾਂਦੇ ਨੇ।
ਚਿਰ ਹੋ ਗਿਆ ਤੇਰੇ ਨਾਲ ਗੱਲਾਂ ਕਰਦੇ ਹੋਏ।
ਹੋਰ ਵੇਖਣੇ ਆ ਵਨ ਸਵਨੀਆਂ ਗੱਲਾਂ ਕਰਦੇ ਨੇ ਬੱਚੇ। ਐਈਓ ਹੈਗਾ ਬਸ ਵੇਖਣਾ, ਹੋਰ ਕੀ ਏ।
ਵਧੀਆ ਰਹਿੰਦਾ ਬੱਚਿਆਂ ਨਾਲ ਹੀ ਗੱਲਾਂ ਕਰਨਾ, ਪਤਾ ਨੀ ਕੀ-ਕੀ ਬੋਲਦੇ ਸਮਝ ਤੋਂ ਬਾਹਰ ਦੇ ਪਰ ਮਾਵਾਂ ਨੂੰ ਬੜੀ ਜਲਦੀ ਸਮਝ ਆਂਦਾ ਜੇ। ਮਾਵਾਂ ਨੂੰ ਆਂਦਾ ਜਲਦੀ ਸਮਝ, ਹੁਣ ਏਦਾਂ ਹੀ ਆਪਣੀ ਸਿਸਟਰ ਦੇ ਬੇਟੇ ਕੋਲ ਰਹਿ ਕੇ ਆਨੀ ਆ, ਨਾ ਦੋ- ਦੋ ਮਹੀਨੇ ਲਾਕੇ ਆਨੀ ਆ। ਮੈਂ ਤੁਹਾਨੂੰ ਦੱਸ ਨੀ ਸਕਦੀ ਕਿ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਹੋਵਾਂ ਓਦੀ ਮਾਂ।
ਹੂੰ, ਹੁੰਦਾ ਏ ਓ ਰਹਿਣ ਲੱਗ ਜਾਓ ਨਾ ਹੂੰ।
ਕਿਉਂ ਚਲੇ ਗਏ ਹੋ ਆਪ, ਮੇਰੇ ਕੋ ਆਪ ਕਾ ਬੜਾ ਯਾਦ ਆਤਾ ਹੈ, ਆਪ ਮੇਰੇ ਕੋ ਚਲੇ ਗਏ ਹੋ। ਪਤਾ ਉਹਦੀ ਇਓ ਆਵਾਜ਼ ਸੁਣਨ ਲਈ ਮੈਂ ਤਰਸਦੀ ਆ, ਹੁਣ ਉਹ ਗੱਲ ਵੀ ਨੀ ਕਰਦਾ ਪਿਆ। ਥੋੜਾ ਉਹਦੀ ਮਾਸੀ ਕੋ ਯਹੀ ਬੁਲਾ ਲੋ ਨਾ, ਐਸੇ ਬ ਇੰਝ ਬੋਲਦਾ ਉਹਨੂੰ।
ਅੱਛਾ! ਬੱਚੇ ਆ ਨਾ ਪਿਆਰ ਮੰਗਦੇ ਬੱਚੇ।
ਮੇਰਾ ਬੜਾ ਐ ਮੇਰੇ ਭਾਣਜੇ ਨਾਲ, ਮੈਂ-ਮੈਂ ਦੱਸ ਨੀ ਸਕਦੀ ਮੈਂ ਏਦਾਂ ਲੱਗਦਾ ਕਿ ਉਹ ਮੇਰਾ ਹੀ ਬੱਚਾ ਏ।
ਹਾਂ ਉਹੀ ਤੇ
ਮੈਂ ਸਿਮਰ ਨੂੰ ਇਹੀ ਕਹਿੰਦੀ ਆਂ, ਮੈਂ ਕਿਹਾ ਸਿਮਰ ਤੂੰ ਮੈਨੂੰ ਦੇ ਐ। ਮੈਂ ਉਹਨੂੰ ਆਪਣੀ ਭੈਣ ਨੂੰ ਇਹ ਕਿਹਾ ਮੈਂ ਮੈਨੂੰ ਦੇ ਐ, ਮੈਂ ਇਹਨੂੰ ਰੱਖ ਲਾਂਗੀ ਆਪਣੇ ਕੋਲ।
ਉਹੀ ਤੇ ਨਾਨਕਿਆਂ ਦਾ ਪਿਆਰ ਈ ਬੜਾ ਹੁੰਦਾ।
ਕੁੜੀ ਨਾਲ ਇੰਨਾ ਨੀ ਬੈਠਿਆ ਸਾਡਾ ਥੋੜਾ ਘੱਟ ਹੀ ਏ। ਤੇ ਦਾਦਕਿਆਂ ਵੱਲ ਹੀ ਰਹਿੰਦੀ ਐ ਜ਼ਿਆਦਾਤਰ। ਪਰ ਮੁੰਡਾ ਸਾਡੇ ਵੱਲ ਹੈਗਾ ਉਹ ਨਾ ਨਾਨੇ ਨਾਨ ਨਾਨੀ ਨਾ ਨਜ਼ਰ ਆਏ, ਨਾਨੀ ਦਾ ਮੂਡ ਔਫ ਉਹਨੂੰ ਪਤਾ ਲੱਗ ਜਾਂਦਾ ਵੀ ਵੀਡੀਓ ਕਾਲ ਤੇ
ਅੱਛਾ।
ਬਾਈ ਨਾਨੀ ਆਪ ਕੋ ਕਿਆ ਹੁਆ ਐ, ਆਪ ਆਪ ਹੱਸ ਕਿਉਂ ਨੀ ਰਹੇ ਓ, ਆਪ ਆਪ ਠੀਕ ਹੋ ਨਾਨੀ। ਹਾਂ ਬੜਾ ਹੈਗਾ ਉਹਨੂੰ।
ਹੂੰ, ਨਹੀਂ ਅੱਛੀ ਗੱਲ ਐ ਸਗੋਂ ਹੁਣਾ ਚਾਹੀਦਾ ਬੱਚਿਆਂ ਦਾ ਪਿਆਰ ਦੇਖੋ ਦਾਦਕਿਆ ਨਾਲ ਵੀ ਹੋਣਾ ਚਾਹੀਦਾ ਤੇ ਨਾਨ
ਦੋਨੋਂ ਪਾਸੇ ਹੋਣਾ ਚਾਹੀ ਸਹੀ, ਬੱਚਿਆਂ ਨੂੰ ਵੀ ਫਿਫਟੀ-ਫਿਫਟੀ ਕਰਨਾ ਪੈਂਦਾ ਜੇ। ਅਅ ਹ ਸ ਅਸੀਂ ਆਪ ਛੋਟੇ ਸੀ, ਅਸੀਂ ਜਦੋਂ ਸੀ ਨਾਨੀ ਸਾਨੂੰ ਪਿਆਰ ਨਈ ਕਰਦੀ, ਦਾਦੀ ਨੀ ਕਰਦੀ ਪਰ ਉਹ ਅੰਦਰੋਂ ਕਰਦੇ ਐ, ਸਭ ਕਰਦੇ ਐ ਪਰ ਉਹਨਾਂ ਨੂੰ ਉਹਨਾਂ ਨੂੰ ਵੀ
ਹੈ ਹੋਰ, ਉਹ ਤੇ ਹੈ, ਉਹਨਾਂ ਨੂੰ ਦੇਖੋ ਉਹਨਾਂ ਨੇ ਆਪਣੇ ਦਾ ਉਹਨਾਂ ਨੇ ਆਪਣੇ ਦਾਦਕਾ ਵੀ ਦੇਖਣਾ ਉਹਨਾਂ ਨੇ, ਸਭ ਕੁਛ ਦੇਖਣਾ। ਨਾਨਕੇ ਬੱਚੇ ਆਂਦੇ ਰਹਿਣ। ਉਹਨਾਂ ਨੇ ਦਾਦੀਆਂ ਨੇ ਤੇ ਪੋਤਰੇ ਨੂੰ ਵੀ ਪਿਆਰ ਕਰਨਾ ਤੇ ਦੋਹਤਰੇ ਨੂੰ ਵੀ ਪਿਆਰ ਕਰਨਾ।
ਦੋਨਾਂ ਨੂੰ ਹੀ ਕਰਨਾ ਉਹਨਾਂ ਨੇ ਵੀ, ਪਰ ਮੰਨ ਚ ਐ ਆਂਦਾ ਦੋ ਤਰ੍ਹਾਂ ਦੇ ਨਾਨੀ ਬਦਲ ਗਈ ਐ ਨਾਨੀ ਆਪਣੇ ਪੋਤਰੇ ਨੂੰ ਪਿਆਰ ਕਰਦੀ ਏ, ਹਨਾ ਪੋਤਰੇ ਕਹਿੰਦੇ ਨਾ ਦੋਹਤਾ ਆਇਆ ਦੋਹਤੇ ਨੂੰ ਲਾਡ ਕਰੀ ਰਹੀ ਆ, ਹਾਂ।
ਤੇ ਨਾ ਸਾਡੀ ਬੇਟੀ ਐ ਨਾ ਮੇਰੀ ਉਹ ਮੇਰੀ ਬੇਟੀ ਐ ਨਾ ਓ ਕਰਦੀ ਆ ਬੜਾ ਜ਼ਿਆਦਾ ਉਹ ਕਹਿੰਦੀ ਆ ਹਾਂ ਦਾਦੀ ਅਬ ਯੇ ਆਏ ਐ ਅਬ ਆਪ ਉਨਕੇ ਸਾਈਡ ਹੋ। ਆਪ ਮੇਰੇ ਸੇ ਪਿਆਰ ਨੀ ਕਰਤੇ ਹੋ ਯੇ ਹੈ ਵੋ ਫੇਰ ਲੜਦੇ ਐ ਫੇਰ ਲੜ ਲੜਦੇ ਆ ਫੇਰ ਗੁੱਸਾ ਵੀ ਆਂਦਾ ਕਈ ਟਾਈਮ, ਫੇਰ ਅਸੀਂ ਕਹਿੰਦੇ ਚੱਲ ਐਹੀ ਤੇ ਗੱਲਾਂ ਹੁੰਦੀਆਂ। ਹਾਂ, ਉਹੀ
ਯਾਦਗਿਰੀ ਬਣ ਜਾਂਦੀ ਐ, ਚਲੋ ਯਾਦਗਿਰੀ ਹੋ ਗਈ ਐ, ਐਹ ਹੋ ਜਾਂਦਾ ਸਹੀ। ਐ ਵੱਡੇ ਹੋ ਕੇ ਕਹਿਣਗੇ ਅਸੀਂ ਲੜਦੇ ਸੀ, ਏਦਾਂ ਲੜਦੇ ਸੀ, ਏਦਾਂ ਲੜਦੇ ਏਦਾਂ ਕਰਦੇ ਸੀ ਅਸੀਂ। ਐਦਾਂ ਕਰਦੇ ਹੁਣ ਅਸੀਂ ਵੀ ਬਹਿਣੇ ਆ ਨਾ ਕੱਠੇ ਸਾਰੇ ਭੈਣ ਭਰਾ ਬੜਾ ਕੁਛ ਯਾਦ ਆਂਦਾ ਸਾਨੂੰ ਬਚਪ
ਬੜਾ। ਅਸੀਂ ਐਂਝ ਕਰਦੇ ਹੁੰਦੇ ਸੀ ਹੈ ਫੇਰ ਮੈਂ ਕਈ ਵਾਰ ਆਪਣੀ ਬੇਟੀ ਨੂੰ ਦੱਸਦੀ ਹੁੰਦੀ ਹਾਂ। ਮੈਂ ਕਹਾ ਮੈਨੂੰ ਤਿਆਰ ਹੋਣ ਦਾ ਬੜਾ ਹੀ ਸ਼ੌਕ ਹੁੰਦਾ ਸੀ ਪਹਿਲੇ। ਬਈ ਆਪਣਾ ਤਿਆਰ ਹੋ ਜਾਣਾ ਮੈਂ। ਬਈ ਅਪਣਾ ਨਾ ਪੂਰਾ ਮਤਲਬ ਕੱਪੜੇ ਕੁਪੜੇ ਪਾ ਕੇ ਲਹਿੰਗਾ ਕਢਵਾ ਲੈਣਾ ਮੰਮੀ ਕੋਲ। ਤੇ ਅਸੀਂ ਤਿਆਰ, ਤਿਆਰ ਹੋ ਜਾਣਾ ਤੇ ਤਿਆਰ ਹੋ ਕੇ ਬੈਠੇ ਰਹਿਣਾ। ਫਿਰ ਅਸੀਂ ਖੁਸ਼ ਹੋਣਾ ਵੀ ਹਾਂ ਅਸੀਂ ਅੱਜ ਬੜੇ ਸੋਹਣੇ ਲੱਗਦੇ ਪਏ ਆ। ਸਾਡੇ ਦਸ ਜਾਂਦੇ ਸੀ ਹਾਂ, ਉਹੀ ਉਹੀ ਜ਼ਿੰਦਗੀ ਹੁੰਦੀ ਏ। ਜਿਹੜੀ ਦੇ ਹਾਂ।
ਬਰਡਨ ਸਟਰ੍ਰੈਸ ਹੋ ਜਾਏ ਔਰ ਬੜਾ ਕੁਛ ਬੜਾ ਕੁਛ ਝੇਲਣਾ ਪੈਂਦਾ ਵੱਡੇ ਹੋ ਕੇ।
ਬਹੁਤ ਬਹੁਤ ਖੁਸ਼ ਇੱਕ ਹੈਗੀ ਲਾਈਫ ਜੋ ਅਸੀਂ ਖੁਸ਼ ਹੋ ਕੇ ਜਿੰਨੇ ਆ ਬਿਨਾਂ ਟੈਨਸ਼ਨ ਦੇ ਜਿੰਨੇ-
ਕੋਈ ਟੈਨਸ਼ਨ ਨੀ ਹੁਣ ਏ ਬੱਚੇ ਨੂੰ ਕੁਛ ਨੀ ਪਤਾ ਕਿ ਮੇਰਾ ਅੱਗੇ ਜਾ ਕੇ ਕੀ ਲਿਖਿਆ ਕੀ ਨਹੀਂ। ਪਰ ਖੁਸ਼ ਨਾ ਹਲੇ ਬਸ ਇਹਨਾਂ ਨੂੰ ਇਹ ਲਾਈਫ ਚੰਗੀ ਹੈ ਵਾਕਈ।
ਹਾਂ। ਓਹੀ ਤੇ। ਹੋਰ?
ਮੈਂ ਵੀ ਵੇਖਾਂਗੀ ਮੈਂ ਕਿਹਾ ਸੂਟ ਸੇ ਪੁੱਛ ਲਾ ਤਾਡੇ ਕੋਲੋਂ ਗੱਲਾਂ -ਗੱਲਾਂ ਚ ਕਿੰਨੀ ਗੱਲ ਹੋਗੀ। ਮੈਂ ਕਿਆ ਸੂਟ ਵੇਖਾਂ ਪਰ ਮੈਂ ਵੀ
ਅੱਚ ਦਾ ਬੰਦਾ ਗੱਲਾਂ ਕਰਦੇ -ਕਰਦੇ ਕਿੱਥੇ ਬੋਤ ਸਾਰ ਗੱਲਾਂ ਯਾਦ ਆ ਜਾਂਦੀਆਂ ਨਾ ਆਪਣੇ ਘਰ ਦੀਆਂ।
ਹਾਂ ਬੜਾ-ਬੜਾ ਕੁਛ ਯਾਦ ਆ ਜਾਂਦਾ ਜੇ। ਗੱਲਾਂ - ਗੱਲਾਂ ਚ ਗੱਲਾਂ ਨਿਕਲ ਵੀ ਜਾਂਦੀਆਂ ਕਿ ਚਲੋ ਹਾਂ ਚੱਲ ਇਹ ਵੀ ਗੱਲ ਕਰਦੀ ਉਹ ਵੀ ਗੱਲ ਕਰਦੀ। ਹਾਂ, ਜਿੰਨਾਂ ਨਾਲ ਮੇਲ ਖਾਂਦਾ ਨਾ, ਹਾਂ ਓਨਾ ਨਾਲ ਈ ਗੱਲਾਂ ਹੋ ਜਾਂਦੀਆਂ ਫੇਰ ਰੋਜ-ਰੋਜ
ਨਾ
ਆ। ਹੋਰ?
ਹਾਲੋ।
ਹਾਂਜੀ।
ਹਾਂ ਨ, ਲੋ
ਹਾਂਜੀ- ਹਾਂਜੀ, ਹਾਂਜੀ।
ਹਲੋ।
ਹਲੋ ਹਾਂਜੀ।
ਵਾਜ਼ ਨੀ ਆ, ਮੈਂ ਕਿਆ ਥੋਡੀ ਅਵਾਜ਼ ਨੀ ਆ ਰੀ।
ਹੈਲੋ।
ਨੈਟਵਰਕ ਇਸ਼ੂ ਹੋਣਾ ਨਾ। ਹੈਲੋ।
ਹੈਲੋ, ਹੈਲੋ। ਹੈਲੋ।
ਹਾਂ
ਹਾਂਜੀ, ਆਵਾਜ਼ ਤੁਹਾਡੀ ਅਟਕ ਰੀ